ਹਾਂਜੀ, ਸਸੀ ਕਾਲ ਵੀਰ ਜੀ।
ਸਸ ਸੀ ਕਾਲ ਭਾ ਜੀ।
ਕਿਆ ਹਾਲ -ਚਾਲ ਐ ਮਹਾਰਾਜ?
ਵਦੀਆ ਭਾਜੀ ਫਸ- ਕਲਾਸ ਹੋਰ ਤੁਸੀਂ ਸੁਨਾਓ?
ਬ਼ਸ ਵਧੀਆ ਜੀ ਵਧੀਆ, ਕੀ ਕਰੀ ਜਾਂਦੇ ਓ?
ਬਸ ਭਾਜੀ ਘਰ ਈ ਬੈਠੇ ਹੋਏ ਨੇ, ਕ ਕਾਮ ਕੰਮ ਤੇ ਜਾਨੇ ਦੀ ਤੇਆਰੀਆਂ ਕਰ ਰਏ ਸੀ।
ਅੱਛਾ ਕੰਮ ਤੇ ਜਾਨ ਦੀਆਂ ਤੇਆਰੀਆਂ ਕਰਦੇ ਪਏ ਸੀਗੇ, ਨਾਸ਼ਤਾ-ਪਾਨੀ ਕਰ ਲੇਆ ਹਜੇ ਕਿ ਹੋਨੈ?
ਨਈਂ ਹੋਨੈ ਭਾਜੀ ਅਬੀ ਤੋ
ਅੱਛਾ ਹੋਨੈ, ਸਵੇਰੇ ਸੈਰ- ਸੂਰ ਜਾਂਦੇ ਓ, ਜਿੰਮ ਵਗੈਰਾ ਜਾਂਦੇ ਓ ਕੋਈ?
ਹਾਂਜੀ-ਹਾਂਜੀ, ਭਾਜੀ ਜਾਂਦੇ ਐ, ਸਵੇਰੇ ਜਾਂਨੇ ਆ ਜਿੰਮ ਖਾੜੇ ਤੇ ਜਾਂਦੇ ਐ ਨਾ, ਸਾਡਾ ਖਾ ਸਾਡਾ ਖਾੜਾ ਹੈਗੈ ਨਾ ਖਾੜਾ ਹਾਂਜੀ- ਹਾਂਜੀ ਹਨੂੰਮਾਨ ਕਿੰਨਾਂ ਬੋਲਾ ਏ ਯਮੁਨਾਨਗਰ ਜਗਾਧਰੀ ਮੈਂ
ਅੱਛਾ, ਯਮੁਨਾਨਗਰ, ਜਗਾਧਰੀ ਮੇਂ ਆਪਨਾ ਖਾੜਾ ਹੈਗਾ ਕੰਮ ਆ
ਹਾਂਜੀ, ਹਨੂਮਾਨ ਗੇਟ ਤੇ ਖਾੜਾ ਹੈਗਾ, ਬੜਾ ਵਧੀਆ ਖਾੜਾ ਹੈਗਾ ਰੋਕੀ ਭਲਵਾਨ ਜੀ ਕੋਚ ਹੈਗੇ ਜੇ ਜਾਨਾ ਮਾਨਾ ਖਾੜਾ ਹੈਗਾ ਸਰਦਾਰੀ ਟੈਮ, ਸਰਦਾਰੀ ਲਾਲ ਕੇ ਟੈਮ ਕਾ
ਠੀਕ ਐ ਜੀ।
ਕਾਫੀ ਬੱਚੇ ਆਂਦੇ ਆ ਭਾਜੀ ਬੜੀ ਪ੍ਰੈਕਟਿਸ ਕਰਦੇ ਐ ਕਰਾਂਦੇ ਵੀ ਹੈਗੇ
ਬੋਹਤ ਵਦੀਆ, ਕਿੰਨੇ ਵਜੇ ਖੁੱਲਦਾ ਜੀ ਸਵੇਰੇ?
ਹਾਂਜੀ ਅਸੀਂ ਖੋਲ ਦੇੰਦੇ ਆਂ ਪੰਜ ਤੋਂ ਅੱਠ ਵਜੇ, ਅੱਠ-ਨੌ ਵਜੇ ਤੱਕ ਕਰਦੇ ਹੁੰਦੇ ਆ ਭਾਜੀ
ਅੱਛਾ, ਪੰਜ ਤੋਂ ਅੱਠ- ਨੌ ਵਜੇ ਤੱਕ?
ਹਾਂਜੀ ਭਾਜੀ।
ਤੇ ਸ਼ਾਮੂ
ਸ਼ਾਮੀ ਭਾਜੀ ਜਾਂਦੇ ਆ, ਫੇਰ ਆਪਾਂ ਕੇਹ ਰਹਾ ਬੋਲੇਆ ਤਿੰਨ ਤੋਂ ਛੇ ਵਜੇ ਤੱਕ ਆ ਰੈਂਦੇ ਆ ਭਾਜੀ ਤਿੰਨ ਘੰਟੇ ਉੱਤੋਂ ਓਸ ਦਿਨ ਹੁੰਦੈ
ਅੱਛਾ ਤਿੰਨ ਵਜੇ ਤੋਂ ਛੇ ਵਜੇ ਤੱਕ, ਏ ਕਬੱਡੀ ਦਾ ਸਾਰਾ ਹੁੰਦਾ।
ਹਾਂਜੀ-ਹਾਂਜੀ-ਹਾਂਜੀ ਭਾਜੀ।
ਕੱਲਾ ਕਬੱਡੀ ਦਾ ਹੈਗਾ।
ਕਬੱਡੀ ਦਾ ਵੀ ਹੈਗਾ ਤੇ ਰੈਸਲਿੰਗ ਦਾ ਵੀ ਹੈਗਾ ਭਾਜੀ।
ਅੱਛਾ ਕਬੱਡੀ ਤੇ ਰੈਸਲਿੰਗ ਦੋਵੇਂ ਐਂ। ਫੇਰ ਤਾਂ ਬਹੋਤ ਵਦੀਆ ਮਹਾਰਾਜ ਬਹੋਤ ਹੀ ਵਦੀਆ ਹੈਗਾ।
ਪਰਮਾਤਮਾ ਦੀ ਕਿਰ ਕਿਰਪਾ ਨਾਲ ਭਾਜੀ ਬੜੇ ਬੱਚੇ ਤਿਆਰ ਹੋਏ ਸੀਗੇ। ਅੱਛਾ ਜੀ ਅੱਛਾ ਜੀ ਬੋਤ ਸੋਨਾ ਸਵੇਰੇ ਪੂਰਾ ਬੋਤ ਵਦੀਆ ਪਾਬੀ ਦੀ ਕਿਰਪਾ ਨਾਲ।
ਨਈਂ ਬਹੋਤ ਵਦੀਆ ਜੀ, ਬਹੋਤ ਵਦੀਆ ਜੀ ਫੇਰ ਤਾਂ ਸਰੀਰ ਐਨ ਫਿਟ ਹੋਨਗੇ।
ਭਾਜੀ ਬੜਾ ਵਦੀਆ, ਚਲੋ ਪਰਮਾਤਮਾ ਦਾ ਗੈਨਾ ਤਾਂ ਬਹੋਤ ਵਦੀਆ ਕਿਰਪਾ ਏ ਬਾਬੇ ਦੀ। ਬੜਾ ਅੱਛੇ ਲੜਕੇ ਕਾਫੀ ਤਿਆਰ ਕਰੇ ਹੋਏ ਭਾਜੀ।
ਅੱਛਾ ਜੀ, ਅੱਜ-ਕੱਲ ਕਰੇਜ਼ ਏਦੇ ਨਾਲ ਹੈਗਾ, ਅੱਜ-ਕੱਲ ਵਦਾਵਾ ਈ ਖੇਡਾਂ ਨੂੰ ਦੇ ਰਏ ਨੇ। ਸਪੋਟਸ ਵੱਲ ਪੂਰਾ ਧਿਆਨ ਦਿੰਦੇ ਪਏ ਨੇ।
ਹਾਂਜੀ-ਹਾਂਜੀ ਭਾਅ ਜੀ ਬਿਲਕੁਲ।
ਹੂੰ-ਹੂੰ-ਹੂੰ-ਹੂੰ, ਤੁਆਡੇ ਤਾਂ ਫਿਰ ਬੀਜੇਪੀ ਦੀ ਸਰਕਾਰ ਹੋਨੀ ਨਾ।
ਹਾਂਜੀ-ਹਾਂਜੀ ਭਾਜੀ ਬੀਜੇਪੀ ਹੈਗੀ ਨਹਿਰ ਸਿੰਘ ਸੈਣੀ।
ਨਹਿਰ ਸਿੰਘ ਸੈਣੀ ਹਾਂ ਬੀਜੇਪੀ ਦੀ ਆਗੀ ਐ, ਹਾਂ ਤੇ ਬੀਜੇਪੀ ਆਲੇ ਪੂਰਾ ਸਰ ਪੂਰਾ ਕੇਅਰ ਕਰਦੇ ਪਏ ਨੇ ਪੂਰੀ ਖਿਆਲ ਰੱਖਦੇ ਪਏ ਨੇ ਕੀ ਬੱਚੇ ਸਪੋਟਸ ਵੱਲ ਵੱਦ ਤੋਂ ਵੱਦ-ਵੱਦ ਕੇ ਹੋਨ
ਪੈਲੇ ਸੇ ਜਾਦਾ ਹੋ ਗਿਆ ਭਾਜੀ ਖੇਲਨਾ ਐ ਮੇ ਹਰ ਬੱਚੇ ਕਾ ਮਤਲਬ ਕੇ ਓ ਰੈਨ ਲੱਗੇਆ। ਖੇਲ ਮੇਂ ਸ਼ੌਕ ਬੜਾ ਵਦੀਆ, ਹਾਂਜੀ-ਹਾਂਜੀ ਭਾਜੀ।
ਨਈਂ ਬਹੋਤ ਵਦੀਆ ਸਰ ਬਹੋਤ ਵਦੀਆ ਜੀ।
ਹਾਂਜੀ ਭਾਜੀ, ਹੋਰ ਆਓ ਭਾਜੀ ਕਦੋ ਚੱਕਰ-ਚੁੱਕਰ ਲਗਾਓ ਤੁਸੀਂ ਵੀ ਦੇਖੋ ਖਾੜਾ ਸਾਡਾ
ਕੋਈ ਗੱਲ ਨੀ ਮਾਰਾਜ, ਜੇ ਪਰਮਾਤਮਾ ਨੇ ਬੁਲਾਇਆ ਜ਼ਰੂਰ ਆਵਾਂਗੇ।
ਨਈਂ ਬਿਲਕੁਲ ਭਾਜੀ, ਆਪਾਂ ਸ਼ਿਵਰਾਤਰੀ ਦਾ ਦੰਗਲ ਕਰਾਂਦੇ ਆਂ ਭਾਜੀ।
ਅੱਛਾ ਸ਼ਿਵਰਾਤਰੀ ਤੇ ਦੰਗਲ ਵੀ ਬਨਾਂਦੇ ਹੈਗੇ ਓ।
ਹਾਂਜੀ-ਹਾਂਜੀ ਭਾਜੀ, ਯਮੁਨਾਨਗਰ ਜਗਾਦਰੀ ਚ ਮੇਨ।
ਯਮੁਨਾਨਗਰ ਜਗਾਦਰੀ ਵਿੱਚ ਸਰ ਮੈਂ ਯਮੁਨਾਨਗਰ ਆਏਆਂ ਤਾਂ ਹੋਇਆ ਹਾਂ ਸਾਡਾ ਓਥੇ ਮੁੰਡਾ ਹੈਗਾ ਇੱਕ ਓ ਯਮੁਨਾਨਗਰ ਦਾ ਈ ਐ ਪ੍ਰੋਪਰ।
ਅੱਛਾ ਪ੍ਰੋਪਰ, ਠੀਕ-ਠੀਕ ਭਾਜੀ। ਅਮਿਤ ਮੇ ਤੋ, ਅੱਛਾ-ਅੱਛਾ ਭਾਜੀ ਹੋਏਗਾ ਭਾਜੀ।
ਹਾਂ ਅਮਿਤ ਮੈਤਾ ਸੋਲਰ ਦਾ ਕੰਮ ਕਰਦਾ ਮੇਰੇ ਨਾਲ ਏ।
ਭਾਜੀ ਏਥੇ ਤਾਂ ਕੈਨਾ ਬੋਲੇ ਜੱਸਾ ਪੱਟੀ ਹੋ ਗੇਆ ਤੁਆਡਾ ਜੇ ਹੈ ਨਾ ਮਤਲਬ ਕੇ ਨਾਮ ਬੋਲੇਂ ਪਿੰਗਲਾ, ਨਾਮ ਜੱਸਾ ਪੱਟੀ ਹੋਗਾ। ਤਾਲ ਫਗਵਾੜਾ ਹੋ ਗਿਆ ਸੰਦਰ ਸੇਬ ਹੋ ਗਿਆ, ਅੰਦਰ ਸਾਰੇ ਪਰਮਾਤਮਾ ਦੀ ਕਿਰਪਾ ਨਾਲ
ਬਹੋਤ ਵਦੀਆ ਹੈਗਾ ਮਾਰਾਜ ਬਹੋਤ ਵਦੀਆ ਹੈਗਾ, ਬੰਦੇ ਨੂੰ ਕਿਸੇ ਨਾ ਕਸ਼ਟ ਕਿਸੇ ਪਾਸੇ ਸਪੋਟਸ ਵਗੈਰਾ ਵਾਲੇ ਪਾਸੇ ਕਿਸੇ ਨਾ ਕਿਸੇ ਪਾਸੇ ਰੁਝਾਨ ਰੱਖਨਾ ਚਾਈਦਾ ਹੈਗਾ।
ਨਈਂ ਸਈ ਗੱਲ ਐ ਭਾਜੀ ਬਿਲਕੁਲ ਅੱਜ-ਕੱਲ ਤਾਂ ਦੇਖੋ ਜੀ ਭਾਜੀ ਨਸ਼ੇ ਕੇ ਅੰਦਰ ਹਰ ਪੀੜੀ ਨਸ਼ੇ ਕੇ ਅੰਦਰ ਛੋਟੇ ਸੇ ਜਿਤਨੇ ਬੀ ਐ ਨਾ ਨਸੇ ਮੇ ਪੜੇ ਜਾ ਰਏਂ ਹਮ ਤੋ ਫੇਰ ਵੀ ਐ ਕੇ ਸੁਧਾਰ ਨੇ ਕਾਮ ਕਰ ਰਏ ਆ ਭਾਜੀ।
ਬਿਲਕੁਲ ਜੀ ਬਿਲਕੁਲ।
ਜਿਤਨਾ ਹੋ ਸਕੇ ਬਾਬਾ ਕਰੋਂਦਾ ਏ ਅੱਗੋਂ ਪਰਮਾਤਮਾ ਕੀ ਮਰਜੀ ਹੈਗੀ ਭਾਜੀ।
ਬਿਲਕੁਲ ਆਪਾਂ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਆਂ ਜੀ।
ਬਿਲਕੁਲ ਭਾਜੀ ਸਈ ਗੱਲ ਹੈਗੀ ਵੋ ਤੋ ਇਨਸਾਨ ਕੇ ਉੱਪਰ ਬਿਲਕੁਲ ਭਾਜੀ ਹਕੀਕਤ ਗੱਲ ਹੈਗੀ ਆ।
ਬਾਕੀ ਬੱਚੇ ਦੇ ਉੱਤੇ ਡਿਪੈਂਡ ਕਰਦਾ ਐ ਓਦੀ ਕੀ ਥਿੰਕ ਕਿਂਗ ਐ, ਕੀ ਸੋਚ ਐ, ਓ ਕੀ ਚਾਓਂਦਾ ਹੈਗਾ।
ਨਈ ਸਈ ਬਾਤ ਐ ਭਾਜੀ ਆੱਜ-ਕੱਲ ਬੱਚੇ ਭਾਜੀ ਮੁੜ ਦੇ ਵੀ ਓਨਾਂ ਨੇ ਗ਼ਲਤ ਕੰਮ ਕਰਨੇ ਸੇ।
ਮ੍ਹਾਰਾਜ ਬਿਲਕੁਲ ਰੋਕਣਾ ਚਾਈਦਾ ਯਾਰ।
ਸਈ ਬਾਤ ਆ ਭਾਜੀ ਜਿਨ੍ਹਾਂ ਹੁੰਦਾ ਉਨਾਂ ਕਰਦੇ ਆ। ਅੱਗੇ ਅਪਨਾ ਵੇਖਯਾ ਪਾਜੀ ਕੰਮ-ਕੁੰਮ ਹੁੰਦਾ ਜੇ।
ਬਿਲਕੁਲ ਵੀਰ ਜੀ ਬਿਲਕੁਲ ਤੇ ਨਾਲ ਅਪਨਾ ਓਫਿਸ ਵੀ ਐ, ਅੱਛਾ! ਜੋਬ ਕਰਦੇ ਹੈਗੇ ਓ?
ਹਾਂਜੀ ਭਾਜੀ ਜੋਬ ਕਰਦੇ ਅਸੀਂ।
ਕਿਸ ਚੀਜ਼ ਦੀ?
ਭਾਜੀ ਸਾਡਾ ਕਾਮ ਐਗਾ ਸਪਲਾਈ ਦਾ ਵੈਸੇ ਸਪਲਾਈ ਦਾ ਕੰਮ ਐਗਾ ਭਾਜੀ। ਹਾਂਜੀ ਅਪਣਾ ਏਕ ਓ ਵੀ ਐ, ਦੁਕਾਨ ਵੀ ਕਰਿਆਨੇ ਕੀ ਦੁਕਾਨ ਵੀ ਹੈਗੀ।
ਠੀਕ ਐ-ਠੀਕ ਐ ਐਤੇ ਹਰਿਆਣੇ ਵਿੱਚ ਓੱਥੇ।
ਹਾਂਜੀ-ਹਾਂਜੀ, ਹਾਂਜੀ ਯਗਾਦਰੀ ਯਮਨਾ ਹਾਂਜੀ।
ਬੋਹਤ ਵਦੀਆ ਮ੍ਹਾਰਾਜ ਜੀ ਫੇਰ ਸਮਾਨ ਸਮੂਨ ਸਾਰਾ ਦਿਲੀਉ ਲਿਆਂਦੇ।
ਹਾਂਜੀ, ਭਾਜੀ ਦਿੱਲੀ ਦੇ ਦਿੱਲੀਓ ਵੀ ਲੈਂਦੇ ਥੋੜਾ ਬੋਤਾ ਅਪਨਾ ਐਦਰ ਲੋਕਲ ਵੀ ਹੋ ਜਾਂਦਾ ਭਾਜੀ।
ਠੀਕ ਐ।
ਚੱਲਦਾ ਈ ਰੈਂਦਾ ਬਸ ਕਦੀ ਦਿੱਲੀ ਹੋ ਗਿਆ ਕਦੀ ਅਪਣੇ ਲੋਕਲ ਚੱਕਰ ਕਾਟ ਲਏ, ਯਮੁਨਾਨਗਰ ਤੋਂ ਲਿਆਏ ਅਪਣੇ ਯਮੁਨਾਨਗਰ ਮਾਰਕੀਟ ਪੜਤੀ ਐਨਾ।
ਹਾਂਜੀ।
ਹੋਲਸੇਲਰ ਕੀ ਯਮੁਨਾਗਰ ਮਾਰਕੀਟ ਪੜਤੀ ਐ ਵਾਹਾ ਸੇ ਲੈ ਲੇਤੇ ਐ ਥੋੜਾ ਬੋਤਾ ਨਈ ਦਿਲੀ ਸੇ ਲੈ ਆਤੇ ਐ ਥੋੜਾ ਬੋਤਾ।
ਆਂ ਰਲ-ਮਿਲ ਕੇ ਜਿਹੋ ਜਾ ਵਕਤ ਮੌਕਾ ਹੋਵੇ।
ਹਾਂਜੀ-ਹਾਂਜੀ ਭਾਜੀ ਬਸ ਕਰਿਆਨੇ ਕੀ ਸਾਥ ਥੋੜੀ ਜੀ ਕੇ ਐਨਾ ਕੋਲ ਜਯੁਲਰੀ ਵੈਸੇ ਦੁਕਾਨ ਖੁੱਲੀ ਹੋਈ ਐ। ਮੰਨਿਆਰੀ ਕੀ। ਓਦਰੋਂ ਦਿੱਲੀ ਥੋੜਾ ਮਾਲ ਚਗਲਾਨੇ ਐ, ਕਰਿਆਨੇ ਦਾ ਸਮਾਨ ਹੁੰਦਾ ਜੇੜਾ ਯਮੁਨਾਨਗਰ ਤੇ ਲੈ ਲੀਆ ਅਪਣੇ ਜਗਾ ਦਰੀ ਤੇ ਲੇ ਲਿਆ ਥੋੜਾ ਬੋਤਾ ਚੱਲਦਾ ਰੈਂਦਾ
ਬਸ ਐਸ ਤਰੀ ਰਲ-ਮਿਲ ਕੇ ਯਾਨੀ ਕਿ ਮਿਕਸ ਚਲਿਆ ਰੈਂਦਾ ਹੈਗਾ
ਹਾਂਜੀ-ਹਾਂਜੀ ਭਾਜੀ
ਓ ਬੋਹਤ ਵਦੀਆ ਮਾੜਾ ਈ ਖਾਣੇ ਦੋ ਫੁਲਕੇ ਨੇ
ਬਿਲਕੁਲ ਭਾਜੀ ਸਈ ਗੱਲ ਐਗੀ ਮੈਂ ਸਈ ਬਾਤ ਐ
ਹਾਂਜੀ ਐ ਤਾਂ ਪੈਹੇ ਦੀ ਤਸੱਲੀ ਤਾਂ ਬੰਦੇ ਨੂੰ ਕਦੇ ਹੁੰਦੀ ਨਈ
ਹਕੀਕਤ ਗੱਲ ਐ ਭਾਜੀ ਪਰਮਾਤਮਾ ਤੀਨ ਟੈਮ ਦੀ ਸੁੱਖ ਦੇ ਰੋਟੀ ਦੇ ਰੈ ਹੋਰ ਕੀ ਦੇਖਦੈ ਓਦੇ ਗੁਣ ਗਾਈ ਜਾਂਦੇ ਆ ਰੋਟੀ ਖਾਈ ਜਾਂਦੇ ਭਾਜੀ।
ਬਿਲਕੁਲ ਜੀ, ਬਿਲਕੁਲ-ਬਿਲਕੁਲ ਬਿਲ
ਹੋਰ ਭਾਜੀ ਤੁਸੀਂ ਕੀ ਕਰਦੇ ਓ?
ਮੇਰਾ ਸਰ ਸੋਲਰ ਦਾ ਕੰਮ ਐ ਮੈਂ ਸੋਲਰ ਕੰਪਨੀ ਵਿੱਚ ਜੋਬ ਕਰਦਾ ਆਂ।
ਅੱਛਾ, ਅੱਛਾ, ਅੱਛਾ।
ਹਾਂਜੀ। ਸਾਡੇ ਤਾਂ ਵਰਕ ਫਰੋਮ ਹੋਮ ਈ ਐ। ਮੋਸਟਲੀ ਵਰਕ ਫਰੋਮ ਹੁੰਦਾ ਕਿਦਰੇ ਕੋਈ ਪ੍ਰੋਬਲਮ ਆ ਗਈ ਤਾਂ ਸਾਈਟ ਵਿਜਿਟ ਕਰਨੀ ਹੁੰਦੀ ਐ ਜਾ ਆਈ ਦੀ ਏ ਕਰੇਆ ਦਾ ਕੰਮ
ਭਾਜੀ ਇਸ ਕੀ ਰੇਂਜ ਕਿਤਨੇ ਸੇ ਸਟਾਰਟ ਐ ਵੈੇਸੇ ਭਾਜੀ?
ਪਾਜੀ ਐਦੀ ਰੇਂਜ ਅਪਰੋਕਸੀਮੇਟਲੀ ਪੰਜਾਹ ਹਜ਼ਾਰ ਰੁਪਏ ਪੰਜਾਹ-ਪਚਵੰਜਾ ਹਜ਼ਾਰ ਰੁਪਏ ਪਰ ਕਿਲੋ ਵਾਟ ਦਾ ਖਰਚਾ ਪੈ ਜਾਂਦਾ ਐ
ਠੀਕ ਏ ਕਿੰਨੇ ਕਿੱਲੋ ਪੈਸੇ ਕਿੰਨੇ ਨੇ ਕਿੱਲੋ ਵਾਟ ਦਾ ਨੇ ਕਿੱਲੋ ਵਾਟ ਤੱਕ ਹੁੰਦਾ ਭਾਜੀ।
ਭਾਜੀ, ਇੱਕ ਕਿਲੋ ਵਟ ਤੋਂ ਲੈ ਕੇ ਪੰਜਾਹ ਸੌ ਦੋ ਸੌ ਪੰਜ ਸੌ ਹਜ਼ਾਰ ਪੰਜ ਹਜ਼ਾਰ ਜਿੰਨਾ ਮਰਜ਼ੀ ਲੈ ਲੋ, ਅਪਨੀ ਜ਼ਰੂਰਤ ਦੇ ਹਿਸਾਬ ਨਾਲ ਲੈਂਨੇ ਆਂ ਸੋਲਰ ਸਿਸਟਮ ਹੁੰਦੇ ਨੇ ਤਿੰਨ ਤਰ੍ਹਾਂ ਦੇ
ਅੱਛਾ।
ਇੱਕ ਆਂਦਾ ਹੈਗਾ, ਬੈਟਰੀਆਂ ਆਲਾ ਫਬ੍ਰਿਜ ਸਿਸਟਮ, ਔਨੂੰ ਕੈਂਦੇ ਨੇ ਉਹਦੇ ਵਿੱਚ ਕਿਸੇ ਦੀ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਕੋਈ ਕਿਸੇ ਤੋਂ ਗੱਲਬਾਤ ਨਹੀਂ। ਲਾਈਟ ਹੈਗੀ ਐ, ਨਹੀਂ ਹੈਗੀ, ਅਸੀਂਅਪਨੇ ਘਰ ਦੀ ਅਪਨੀ ਜ਼ਰੂਰਤ ਵਾਸਤੇ ਲਾਨਾ ਐ। ਜਿੰਨਾ ਅਸੀਂ ਲੋੜ ਐ ਜੋ ਚਲਾਨਾ ਉਸ ਹਿਸਾਬ ਲਾਨਾਐ ਤੁਸੀਂ ਲਾਈਟਾਂ ਪਕੀ ਪੱਖੇ ਚਲਾਨੇ ਹੈਗੇ ਇਕੱਲੇ ਲਾਈਟਾਂ ਪੱਖੇ ਫਰਿੱਜ ਦੋ ਕਿੱਲੋ ਵਾਟ ਦਾ ਲਾ‌ ਲੋ। ਤੁਸੀਂ ਕੈਂਦੇ ਔ ਨਹੀਂ ਜੀ ਮੈਂ ਏਸੀ ਵੀ ਨਾਲ ਚਲਾਨਾ ਇੱਕ ਤਾਂ ਘੱਟੋ ਘੱਟ ਪੰਜ ਕਿੱਲੋ ਵਾਟ ਲਾਨਾ ਪੈਨਾ ਹੈਗਾ।
ਜੇ ਏ ਏਸੀ ਨੇ ਏਸੀ ਚਲਾਨਾ ਹੋਗਾ ਜੇ ਫੇਰ ਪੰਜ ਕਿੱਲੋ ਵਾਟ ਲੱਗਦਾ ਜੇ।
ਪੰਜ ਕਿੱਲੋ ਵਾਟ ਲਾਨਾ ਪੈਨਾ ਚਾਰ ਬੈਟੀਆਂ ਆਲਾ।
ਨਹੀਂਭਾਜੀ ਤੇ ਔਦਾ ਪੰਜ ਕਿਲੋ ਬਾਟ ਦਾ ਕਿੰਨਾ ਖਰਚਾ ਭਾਜੀ।
ਅਪਰੋਕਸੀਮੇਟਲੀ ਢਾਈ ਤੋਂ ਤਿੰਨ ਦਾ ਖਰਚਾ ਚੱਲਿਆ ਜਾਂਦਾ ਹੈਗ।
ਹਮ।
ਤੇ ਸੋਲਰ ਸਿਸਟਮ ਦੂਸਰਾ ਆਂਦਾ ਹੈਗਾ ਐ ਔਨਗ੍ਰਿਜ ਸਿਸਟਮ। ਔਨਗ੍ਰਿਜ ਸਿਸਟਮ ਦੇ ਵਿੱਚ ਕੋਈ ਬੈਟਰੀ ਨਹੀਂ ਲੱਗਦੀ ਔਦੇ ਵਿੱਚ ਛੱਤ ਦੇ ਪੈਨਲ ਲੱਗ ਗਏ। ਥੱਲੇ ਇਨਵਰਟਰ ਲੱਗ ਗਿਆ। ਕਿ ਤੁਹਾਡਾ ਜਿਹੜਾ ਬਿਜਲੀ ਵਾਲਾ ਮੇਨ ਮੀਟਰ ਲੱਗਿਆ ਹੈਗਾ। ਔਹ ਮੀਟਰ ਦੇ ਨਾਲ ਇੱਕ ਮੀਟਰ ਹੋਰ ਲੱਗ ਜਾਂਦਾ ਐ। ਉਹਦੇ ਵਾਸਤੇ ਤੇ ਪੀ-ਐਸ ਪੀਸੀਐਲ ਤੋਂ ਬਿਜਲੀ ਬੋਰਡ ਤੋਂ ਪਰਮਿਸ਼ਨ ਲੈਨੀ ਪੈਂਦੀ ਐ। ਜਿੰਨੇ ਕਿਲੋ ਵਾਟ ਦਾ ਅਪਨਾ ਘਰ ਦਾ ਮੀਟਰ ਦਾ ਕਨੈਕਸ਼ਨ ਐ।
ਹਾਂਜੀ, ਹਂਜੀ।
ਅਸੀਂ ਹੁਨੇ ਕਿੱਲੋ ਵਾਟ ਹੀ ਲਵਾ ਸਕਦੇ ਹੈਗੇ ਆਂ। ਮੰਨ ਲਉ ਤੁਹਾਡਾ ਘਰ ਤਿੰਨ ਕਿਲੋ ਵਾਰਟ ਦਾ ਕਨੈਕਸ਼ਨ ਐ। ਤਾਂ ਤਿੰਨ ਕਿਲੋ ਵਾਟ ਲਵਾ ਸਕਦੇ, ਦੋ ਕਿਲੋ ਵਟ ਹੈ, ਦੋ ਕਿੱਲੋ ਵਾਟ ਲਵਾ ਸਕਦੇ। ਸਕਦੇ ਵੱਧ ਨਹੀਂ ਲਵਾ ਸਕਦੇ ਔਨੇ ਇੱਕ ਦਿਨ ਦੇ ਚਾਰ ਤੋਂ ਪੰਜ ਯੂਨਿਟ ਬਨਾਕੇ ਵਾਪਿਸ ਕਰਨੇ ਨੇ।
ਅੱਛਾ।
ਔਨੇ ਪੈਲਾਂ ਤੁਹਾਡੇ ਘਰ ਦਾ ਲੋਡ ਚਲਾਨਾ। ਜੋ ਵੀ ਤੁਸੀਂ ਚਲਾ ਰਹੇ ਔ ਚਲਾਊਗਾ। ਜੇੜਾ ਫਾਲਤੂ ਬਿਜਲੀ ਹੋਈ ਔਹ ਸਾਰੀ ਉਹਨੇ ਪੀ ਐਸ ਪ ਅਸੀ ਯੈਹਲੋ ਨੂੰ ਵਾਪਸ ਭੇਜਨੀਏ। ਜਿਹੜਾ ਦੂਜਾ ਮੀਟਰ ਚੇਂਜ ਹੁੰਦਾ ਬਾਇ ਟੈਕਸਲ ਮੀਟਰ। ਹੁੰਦਾ ਰੀਵਰਸ ਫਾਰਬਰਡ ਚੱਲਦਾਐ। ਔਨੇ ਉਹਨਾਂ ਵਰਕ ਕਰਨਾ ਜਿੰਨਾ ਚਿਰ ਬਿਜਲੀ ਆ ਰਹੀ ਐ। ਜੇ ਬਿਜਲੀ ਕਈ ਨਾ ਔਨੇ ਘਰ ਚ ਲਾਈਟ ਦੇਨੀਆ। ਨਾ ਈ ਬਾਰ ਦੇਨੀ ਆ।
ਅੱਛਾ, ਤੇ ਭਾਈ ਤੁਹਾਡੇ ਔਧਰ ਤੋ ਬਿਜਲੀ ਫਰੀ ਹੋਏਗੀ।
ਸਾਡੇ ਤਾਂ ਛੇ ਸੌ ਯੂਨਿਟ ਫਰੀ ਹੈਗਾ ਪੰਜਾਬ ' 'ਚ ਹਂਜੀ, ਹਂਜੀ ਬਸ ਸਭ ਔਹ ਵੀ ਚਾਰ ਛੇ ਮਹੀਨੇ ਦੀ ਗੱਲ ਏ। ਨਵੰਬਰ, ਦਸੰਬਰ ਚ ਕੈਂਦੇ ਇਲੈਕਸ਼ਨ ਹੈਗੇ ਨੇ। ਦੇਖੋਕਿਹੜੇ ਰਾਜੇ ਦੀ ਸਰ ਸਰਕਾਰ ਆਂਦੀ ਹੈਗੀ ਉਸਦਾ ਕੀ ਬਨਦੈ।
ਭਾਈ ਮੇਰੇ ਹਿਸਾਬ ਤੇ ਜਾ ਤੇ ਭਗਵੰਤ ਮਾਨ ਈ ਹੈਗਾ।
ਹਾਂਜੀ,
ਭਗਵੰਤ ਮਾਨ ਕੇਬੜੈ ਰੋਲੇ ਐ ਭਾਜੀ।
ਭਗਵੰਤ ਮਾਨ ਦੀ ਸਰਕਾਰ ਨੀ ਆਂਦੀ। ਹੁਨ ਹੁਨ ਨੀ ਆਂਦੀ ਔਹ ਖ਼ਤਮ ਹੋ ਗਈ। ਹੁਨ ਨੀ ਆਂਦੀ ਮਹਾਰਾਜ ਵਰਕਾ ਪਾੜ ਦੋ।
ਅੱਛਾ ਜੀ, ਕੀਦਾ ਕਿੱਧਰ ਵੈਸੇ ਪ੍ਰਚਾਰ ਹੈਗਾ ਜੈਦਾ ਭਾਜੀ।
ਸਰ, ਹੁਣ ਏਸ ਸਮਯ ਬੋਲ -ਬਾਲਾ ਏਸ ਸਮਯ ਮਿਕਸ ਹੋਇਆ ਪਿਆ। ਕਾਂਗਰਸ ਵੀ ਪੂਰਾ ਜ਼ੋਰ ਲਗਾ ਕੇ ਬੈਠੀ ਏ। ਜੇ ਕਾਂਗਰਸ ਵਿੱਚ ਚੰਨੀ ਨੂੰ ਬਣਾ ਦਿੰਦੇ ਨੇ।
ਜੀ ਹਾਂਜੀ- ਹਾਂਜੀ -ਹਾਂਜੀ
ਚਰਨਜੀਤ ਸਿੰਘ ਚੰਨੀ ਨੂੰ, ਤਾਂ ਕਾਫ਼ੀ ਹਾਲਾਤ ਤੱਕ ਮਿਕਸ ਸਰਕਾਰ ਬਣਦੀ ਪਈ ਹੈਗੀ ਏ ਨਹੀਂ ਤਾਂ ਜੇ ਅੰਮ੍ਰਿਤਪਾਲ ਸਿੰਘ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੱਢਤਾ ਤਾਂ ਉਹਦੀ ਸਰਕਾਰ ਹੰਡਰਡ ਪਰਸੈਂਟ ਬਣਨ ਦੇ ਚਾਂਸਿਜ ਨੇ।
ਕਿਸ ਕੇ ਭਾਜੀ ਚੰਨੀ ਕੇ ਜਾ ਉਹਦੇ
ਭਾਈ ਅੰਮ੍ਰਿਤਪਾਲ ਸਿੰਘ
ਠੀਕ - ਠੀਕ ਜੀ ਚ ਚ ਚਾ ਅੱਛਾ, ਹਾਂ ਨਹੀਂ ਭਾਜੀ ਉਹਨੂੰ ਫਿਰ ਹਾਂਜੀ ਹਾਂਜੀ ਭਾਜੀ
ਕਿ ਉਹਨਾਂ ਨੇ ਨਸ਼ੇ ਪੱਤੇ ਤੇ ਬਿਲਕੁਲ ਰੋਕ ਲਾ ਦਿੱਤੀ ਸੀ। ਜਦੋਂ ਉਹਨਾਂ ਨੇ ਖਾਲਸਾ ਵਹੀਰ ਕੱਢੀ ਸੀਗੀ। ਸ਼ੋਭਾ ਯਾਤਰਾ ਕੱਢੀ ਸੀ। ਇਹੋ ਇਹੋ ਜਿਹੇ ਪਿੰਡਾਂ ਦੇ ਮੁੰਡੇ ਸੀਗੇ, ਜਿਹੜੇ ਚੌਵੀ ਘੰਟੇ ਨਸ਼ਿਆਂ ਵਿੱਚ ਡੁਬੇ ਰਹਿੰਦੇ ਸੀਗੇ। ਪਰ ਉਹਨੇ ਗੁਰਸਿੱਖੀ ਵੱਲ ਲਾ ਕੇ, ਨਿਤਨੇਮ ਕਰਾ ਕੇ ਉਹਨੇ ਯਾਣੀ ਕੇ। ਆਸ਼ੀਰਵਾਦ ਦਿੱਤਾ ਕਿ ਭਾਈ ਤੁਸੀਂ ਸਿੱਖੀ ਸਰੂਪ ਵਿੱਚ ਆਓ। ਅੱਜ ਉਹ ਬਹੁਤ ਵਧੀਆ ਨੇ ਨਸ਼ੇ ਪੱਤੇ ਨਸ਼ਿਆ ਤੋਂ ਦੂਰ ਹੋ ਗਏ ਨੇ। ਘਰ ਪਰਿਵਾਰ ਵੀ ਸਾਂਭ ਕੇ ਬੈਠੇ।
ਭਾਜੀ ਮੈਂ ਤਾਂ ਇੱਕ ਚੀਜ਼ ਦੇਖੀ, ਜਿੰਨਾ ਵੀ ਮੁੰਡਾ ਤਕੜਾ ਦੇਖਿਆ ਨਾ ਖਾਲੀ ਪੰਜਾਬ ਤੋਂ ਨੀਚੇ ਨੀਚੇ ਭਾਜੀ
ਹਾਂ
ਦੇੇਖਿਆ ਜਾਏ ਆਜ ਕੀ ਡੇਟ ਚ ਨਾ ਸਹੀ ਗੱਲ ਕਹਿਣਾ ਭਾਜੀ ਮੈਂ, ਪੰਜਾਬ ਚ ਐਸੇੇ ਐਸੇ ਏ ਐਸੇ ਐਸੇ ਸ਼ੇਰ ਪੈਦਾ ਕਰਦੀ ਏ ਨਾ ਬਸ ਭਾਜੀ, ਕੁਝ ਕਹਿਣੇ ਕੀ ਹੱਦ ਨੀ ਹੈਗੀ ਜੀ।
ਬਿਲਕੁਲ ਪਰ ਮੇਨ ਲ ਨਸ਼ੇ ਪੱਤੇ ਨਾ, ਸਾਰਾ ਕੰਮ ਨਸ਼ੇ ਪੱਤਿਆ ਨੇ ਖ਼ਰਾਬ ਕਰ ਤਾਂ ਨਸ਼ੇ ਪੱਤੇ ਡੁੱਬ ਈ ਜਾਂਦੇ ਨੇ। ਤੇ ਇਹਦੇ ਵਿੱਚ ਜੇ ਤੁਸੀਂ ਕਹੋ ਨਾ ਇਕੱਲਾ ਕਿਸੇ ਪਰਸਨ ਦਾ ਹੱਥ ਏ ਜਾਂ ਕੋਈ ਆਮ ਪਬਲਿਕ ਦਾ ਹੱਥ ਐ, ਸਰਕਾਰਾਂ ਨਾਲ ਮਿਲੀਆਂ ਹੋਈਆਂ ਨੇ।
ਹਾਂ ਜੇ ਤੋ ਹਈਏ ਗੱਲ ਭਾਜੀ ਸਹੀ ਬਾਤ ਏ।
ਤੁਸੀਂ ਨਸ਼ਾ ਪੱਤਾ ਬੰਦਾ ਕਰਦਾ ਪਿਆ। ਤੁਸੀਂ ਨਸ਼ੇ ਪੱਤੇ ਆਲੇ ਨੂੰ ਮੇਨ ਮੋਢੀ ਨੂੰ ਫੜੋ ਨਾ
ਹਾਂ ਇਹ ਮਤਲਬ ਜੇ ਭਾਜੀ ਹਕੀਕਤ ਗੱਲ ਏ ਭਾਜੀ। ਉਹਨੂੰ ਕੋਈ ਉਹਨੂੰ ਕੋਈ ਫੜਦਾ ਈ ਨੀ ਭਾਜੀ ਆਜ ਕੇ ਟਾਈਮ ਇਚ
ਬ ਅਸ, ਬਸ ਸਰਕਾਰਾਂ ਨਾਲ ਮਿਲੀਆ ਤਾ ਹੀ ਸਾਰੇ ਕੰਮ ਹੋ ਰਹੇ ਆ। ਨਹੀ ਤਾ ਕਿਸੇ ਦੀ ਕੀ ਜ਼ਰੂਰਤ ਹੈਗੀ ਏ।
ਭਾਜੀ ਉਨ ਕੇ ਖਿਲਾਫ਼ ਬੋਲੇ, ਪਰ ਈ ਮਰੇ ਦੋ ਮਿੰਟ ਉਠਾ ਕੇ ਜੋ ਬੰਦਾ ਕਾਮ ਵੇਅਰ ਵੋ ਕਮ ਵਾਲਾ ਹੋਏਗਾ ਉਸ ਕਾ ਕਾਮ ਡੁਡਵਾ ਦੇਂਗੇ।
ਬਸ -ਬਸ - ਬਸ, ਇਹੀ ਸਭ ਹੋ ਰੱਖਿਆ ਹੈਗਾ। ਹਾਂਜੀ, ਤੇ ਤੀਸਰਾ ਸੋਲਰ ਸਿਸਟਮ ਜਿਹੜਾ ਆ ਜਾਂਦਾ, ਉਹ ਹੈਗੇ ਅੱਜ ਕੱਲ੍ਹ ਲੇਟੈਸਟ ਚੱਲਦੇ ਪਏ ਨੇ, ਹਾਈਬ੍ਰਿਡ।
ਹਾਂਜੀ, ਭਾਂਜੀ ਅੱਛਾ।
ਹਾਈਬ੍ਰਿਡ ਦੇ ਵਿੱਚ ਸੋਲਰ ਇਨਵੈਰਟਰ ਵੀ ਲੱਗਦਾ ਹੈ, ਬੈਟਰੀਆਂ ਵੀ ਲੱਗਦੀਆਂ ਨੇ। ਪੈਨਲ ਵੀ ਲੱਗਦਾ। ਉਹਦੇ ਵਿੱਚ ਓਨ ਗ੍ਰਿਜ, ਔਫ ਗ੍ਰਿਜ ਦੋਵੇਂ ਕੰਮ ਕਰਦਾ, ਲਾਈਟ ਹੈਗੀ ਆ ਨਹੀ ਹੈਗੀ, ਬਣਾ ਕੇ ਉਹ ਪੀ ਐਸ ਪੀ ਸੀ ਐਲ ਨੂੰ ਵੀ ਦਊਗਾ, ਆਪਣਾ ਘਰ ਵੀ ਚਲਾਉ। ਚਲਾਊਗਾ ਹਾਂਜੀ- ਹਾਂਜੀ, ਹਾਂਜੀ ਚਲੋ, ਬਹੁਤ ਵਧੀਆ ਲੱਗਿਆ। ਲੱਗਿਆ ਵੀਰ ਜੀ, ਤੁਹਾਡੇ ਨਾਲ ਗੱਲ-ਬਾਤ ਕਰਕੇ।
ਥੈਂਕ ਯੂ ਭਾਂਜੀ ਕੋਈ ਨੀ, ਓਕੇ ਸਤਿ ਸ਼੍ਰੀ ਅਕਾਲ ਜੀ।